ਹੈਲੋ? ਸਤਿ ਸ਼੍ਰੀ ਅਕਾਲ ਜੀ?
ਸਤਿ ਸ੍ਰੀ ਅਕਾਲ ਜੀ? ਕੀ ਹਾਲ ਚਾਲ ਹੈ ਜੀ? ਵ ਵਧੀਆ ਜੀ ਵਧੀਆ ਬਸ ਵਧੀਆ ਕਿਰਪਾ ਤੁਹਾਡੀ!
ਹੋਰ ਘਰ ਸਭ ਠੀਕ?
ਹਾਂਜੀ, ਸਭ ਠੀਕ ਹੈ?
ਅੱਛਾ, ਹੋਰ ਕੀ ਕਰ ਰਹੇ ਸੀ?
ਬਸ ਬੈਠੇ ਸੀ, ਫਰੀ ਹੋ ਗਏ ਸੀ। ਹੁਣ ਮੈਂ ਕਿਹਾ ਥੋੜੀ ਦੇਰ ਫੋਨ ਹੀ ਚਲਾ ਲਈ ਏ। ਇੱਕ ਦੋ ਨਾਲ ਗੱਲ ਕਰ ਲੈਂਦੇ ਆ ਮੈਂ ਕਿਹਾ, ਥੋੜੀ ਦੇਰ ਫੋਨ ਯੂਜ ਕਰ ਲੈਂਦੇ ਆ।
ਫੋਨ ਚਲਾਣਾ ਥੋੜਾ ਮਾਈੰਡ ਰਿਲੈਕਸ ਹੈ। ਪੂਰਾ ਦਿਨ ਕੰਮ ਕਰਨਾ ਫੋਨ ਚਲਾਓਗੇ? ਰਿਲੈਕਸ ਹੋ ਜਾਂਦਾ ਬੰਦਾ ਆਪੇ ਹੀ। ਔਰ ਟਾਈਮ ਦਾ ਪਤਾ ਵੀ ਨਹੀਂ ਲੱਗਦਾ, ਕਿ ਇਕਦਮ ਘੱਟ ਹੋ ਜਾਂਦਾ ਟਾਈਮ।
ਸਹੀ ਗੱਲ ਹੈ।
ਫੋਨ ਇਸਕਰੋਲ ਕਰਦੇ ਕਰਦੇ ਨਾ, ਇੱਕ ਘੰਟਾ ਤੇ ਪਤਾ ਹੀ ਨਹੀਂ ਲੱਗਦਾ, ਕਿੱਥੇ ਚਲਾ ਗਿਆ ਇੱਕ ਘੰਟਾ।
ਹਾਂ ਹਾਂ? ਉਹ ਤਾਂ ਹੈਈ ਹੈ। ਸਹੀ ਗੱਲ ਐ, ਰੀਲ ਦੇਖਦੇ ਟਾਇਮ ਦਾ ਪਤਾ ਨਹੀਂ ਲੱਗਦਾ।
ਹਾਂ, ਵੈਸੇ ਅਗਰ ਕਿਦਰੇ ਬਹਿ ਜਾਓਗੇ ਨਾ, ਕਿਸੇ ਦੇ ਨਾਲ, ਜੈਸੇ ਮੰਮੀ ਨਾਲ, ਜਾਂ ਕਿਸੇ ਨਾਲ ਵੀ? ਫੈਮਲੀ ਚ- ਫਿਰ ਟਹਿਮ ਫਿਰ ਪਤਾ ਲੱਗਦਾ ਟਾਈਮ ਕਿਤੇ ਜਾਂਦਾ ਪਾਇਆ।
ਹਾਂ, ਬਿਲਕੁਲ ਸਹੀ ਗੱਲ ਹੈ ਜੀ। ਹੋਰ ਜੀ ਕੀ ਕਰ ਰਹੇ, ਤੁਸੀਂ ਕੀ ਕਰ ਰਹੇ ਸੀ?
ਹੋਰ ਵਧੀਆ, ਤੁਸੀਂ ਦੱਸੋ ਕੀ ਕਰਦੇ ਸੀ?
ਮੈਂ ਤੇ ਬੈਠਿਆ ਸੀ, ਬਸ ਵੇਲਾ ਹੋਇਆ ਸੀ। ਕਹਿ ਰਿਹਾ ਸੀ ਹੁਣ ਥੋੜ੍ਹੀ ਦੇਰ? ਫੋਨ ਚ ਫੋਨ ਚਲਾ ਲਈਏ! ਬਸ ਫਰੀ ਹੋ ਕੇ ਬੈਠੇ ਹਾਂ। ਹਾਂਜੀ ਹਾਂਜੀ, ਸਭ ਠੀਕ ਓਕੇ ਸਭ।
ਹਾਂਜੀ, ਮੇਰੇ ਘਰ ਵੀ ਸਭ ਠੀਕ।
ਕੋਣ ਕੋਣ ਹੈ ਫੈਮਲੀ ਚ?
ਹੂੰ, ਸਾਰੀ ਮੇਰੀ ਫੈਮਲੀ ਚ ਮੇਰੇ ਹਸਬੈਂਡ ਹੈ ਮੰਮੀ ਪਾਪਾ ਸਭ।
ਅੱਛਾ ਜੀ, ਮੈਰੀਡ ਹੋ ਮਤਲਬ?
ਹਾਂਜੀ।
ਅੱਛਾ ਹੈ।
ਹੋਰ ਤੁਹਾਡੀ ਅਆ ਹੋਬੀਜ਼ ਵਗੈਰਾ ਕੁਛ?
ਹੋਬੀਜ਼ ਵਗੈਰਾ! ਬਸ ਉਹ ਕਰਨਾ ਹੈਗਾ। ਆਪਣਾ ਕੀ ਨਾਮ ਹੈ, ਸਾਨੂੰ ਤਾਂ ਪਾਣੀ ਚ ਖੇਲਣਾ ਪਸੰਦ ਹੈਗਾ।
ਪਾਣੀ ਚ?
ਮਤਲਬ ਸਵਿਮਿੰਗ ਪੂਲ, ਹਾਂ। ਪੂਲ ਵਿੱਚ ਜਾਣਾ ਪਸੰਦ ਦੇ ਵਾਸਤੇ ਤੈਰਨਾ ਤੁਰਨਾ ਬਾਕੀ ਕੋਈ ਹੋਬੀ ਵੀ ਨੀਂ ਹੈਗੀ। ਤੁਹਾਡੀ ਕੀ ਹੋਬੀਜ਼ ਨੇਂ।
ਮੇਰੀ ਹੋਬੀਜ਼ ਹਮ, ਬਸ ਮੇਰੇ ਅੱਗ ਚ ਬਹੁਤ ਸਾਰੀਆਂ ਨੇ ਇੱਕ ਹੋਏ ਤੇ ਮੈਨੂੰ ਬਹੁਤ ਸਾਰੀ ਹੋਬਿਜ ਨੇ ਜੈਸੇ ਕਿ, ਹੂੰ।
ਮਤਲਬ ਕਿ ਮੇਨ? ਉਣ ਤਾਂ ਪੰਜ ਸੱਤ ਸਾਡੀਆਂ ਵੀ ਹੈਗੀਆਂ, ਗਾਣੇ ਸੁਣਨਾ, ਘੁੰਮਣਾ,?
ਐਸੇ ਨਹੀਂ ਜੈਸੇ ਮੇਰਾ ਮੈਨੂੰ ਐਸੇ ਗਾਣਾ ਸੁਣਣਾ ਠੀਕ ਹੈ ਮੈਨੂੰ ਜੈਸੇ? ਐਸੇ ਅਗਰ ਮੋਨਸੂਨ ਵੈਦਰ ਹੈ ਨਾ, ਤੇ ਮੈਨੂੰ ਤਾਂ ਗਾਣੇ ਸੁਣਨਾ ਬਹੁਤ ਪਸੰਦ ਹੈ।
ਹਾਂ ਹਾਂ, ਉਹ ਤਾਂ ਸਭ ਨੂੰ ਹੀ ਹੁੰਦਾ ਬਸ, ਮਤਲਬ ਮੇਨ ਚੀਜ਼ ਹੈਗਾ ਨਾ! ਜਿਵੇਂ ਮਤਲਬ ਕਿ। ਕਿਸੇ ਵੀ ਕੰਮ ਨੂੰ ਛੱਡ ਕੇ, ਕਿਸੇ ਨੂੰ ਕੰਮ ਨੂੰ ਛੱਡ ਕੇ, ਦੂਸਰੇ ਕੰਮ ਤੇ ਪੈ ਜਾਣਾ। ਉਹ ਕਰ ਆਂਦੇ ਹਾ। ਮਤਲਬ ਅਸੀਂ ਚਾਹੇ ਜਿੰਨੇ ਮਰਜ਼ੀ ਬਿਜ਼ੀ ਹੋਈਏ? ਅਸੀਂ ਚਾਹੇ ਜਿੰਨੇ ਮਰਜ਼ੀ, ਕਿਸੇ ਯਾਰ ਦੋਸਤ ਨੇ ਬੋਲਤਾ ਕਿ ਪੂਲ ਜਾਣਾ, ਤੇ ਅਸੀਂ ਕੰਮ ਕੁਮ? ਛੋੜ ਦੇਣਾ ਏ ਬਸ, ਕੰਮ ਕੁਮ ਕਰਾਂਗੇ ਬਾਅਦ ਇੱਚ
ਸਰ ਮੈਂ ਕਹਿ ਤੇ ਰਹੀ ਨਾਂ, ਮੇਰੀ ਮੇਰੀ ਬਹੁਤ ਸਾਰੀ ਹੋਬੀਜ਼ ਮੈਨੂੰ ਦੇਖੋ, ਜੇ ਜੈਸੇ ਮੈਨੂੰ ਵੀਡੀਓਜ਼ ਬਣਾਣਾ ਪਸੰਦ ਐ, ਮੈਂ ਵੀਡੀਓਜ਼ ਬਣਾਉਦੀ ਰਹਾਂਗੀ। ਮੈਨੂੰ ਮੇਕਅਪ ਕਰਨਾ ਪਸੰਦ ਐ, ਮੇਕਅਪ ਕਰਦੀ ਰਹਾਂਗੀ, ਮੈਨੂੰ ਰੈਡੀ ਹੋਣਾ ਪਸੰਦ ਐ, ਮੈਂ ਰੈਡੀ ਹੁੰਦੀ ਰਹਾਂਗੀ ਔਰ ਘੁੰਮਣਾ ਮੈਨੂੰ ਮਤਲਬ ਪਸੰਦ ਏ, ਬਟ ਜੈਸੇ ਫੈਮਲੀ ਮੈਂਬਰਸ ਜੋ ਮੈਨੂੰ ਅੱਛੇ ਲੱਗਦੇ ਹੋਣ ਉਹ ਮਤਲਬ ਜਿਨ੍ਹਾਂ ਨਾਲ ਵਾਈਬ ਮੈਚ, ਜਿਨ੍ਹਾਂ ਨਾਲ ਵਾਈਬ ਮੈਚ ਹੁੰਦੀ ਐ ਵੈਸੇ ਨ੍ਹੀਂ ਮੈਨੂੰ ਮਤਲਬ ਦੱਸੋਗੇ ਵੀ ਫਰੈਂਡਸ ਨੇਂ ਜਾਂ ਫੈਮਲੀ ਮੈਂਬਰ ਨੇਂ, ਜਿਨ੍ਹਾਂ ਨਾਲ ਮੇਰੀ ਵਾਈਬ ਮੈਚ ਹੁੰਦੀ ਏਨਾਂ, ਉਹਨਾਂ ਨਾਂ ਬੜਾ ਮਜ਼ਾ ਆਂਦਾ ਮੈਨੂੰ।
ਬਿਲਕੁਲ ਸਹੀ ਗੱਲ ਐ ਜੀ, ਹਾਂਜੀ।
ਜੈਸੇ ਇੱਕ ਅੱਧਾ ਲੋਕ ਅਸਲ ਜਦ ਵਾਈਬ ਮੈਚ ਨੀਂ ਹੁੰਦੀ ਫਿਰ ਮਜ਼ਾ ਨੀਂ ਆਂਦਾ ਘੁੰਮਣ ਦਾ।
ਹਾਂ ਉਹ ਤਾਂ ਹੈ ਈ ਐ, ਮਤਲਬ ਬੋਰਿੰਗ ਜਿਆ ਹੋ ਜਾਂਦਾ ਬੰਦਾ।
ਮੂਵੀਜ਼ ਦੇਖਣਾ ਮੈਨੂੰ ਇਨਾ ਪਸੰਦ ਨ੍ਹੀਂ ਤੇ ਮੈਂ ਪਿਕਚਰ ਬਹੁਤ ਘੱਟ ਦੇਖਦੀ ਆਂ, ਪਰ ਰਿਐਲਿਟੀ ਸ਼ੋ ਜ਼ਿਆਦਾ ਦੇਖ ਣੀ ਆਂ। ਜੈਸੇ ਰਐਲਿਟੀ ਸ਼ੋਜ਼ ਆਂਦੇ ਨੇ ਨਾਂ, ਮੈਂ ਉਹ ਮੈਨੂੰ ਉਹ ਬਹੁਤ ਹਾਂਜੀ, ਤੇ ਮੈਂ ਨਵੇਂ-ਨਵੇਂ ਦੇਖਦੀ ਰਹਿੰਦੀ, ਜਿਵੇਂ ਕੋਈ ਨਵਾਂ-ਨਵਾਂ ਜੇਸੈ ਕੋਈ ਨਵਾਂ ਸ਼ੋ ਰਿਲੀਜ਼ ਹੋਏਗਾ ਵੈਸੀ ਦੇ ਖਣ ਲੱਗ ਜਾਂਗੀ ਮੈਂ
ਜ਼ਰੂਰੀ ਹੈਗਾ ਨਾਂ, ਉਹ ਵੀ ਦੇਖਣਾ ਜ਼ਰੂਰੀ ਹੈਗਾ, ਉਹਦੇ ਨਾਲ ਵੀ ਟਾਈਮ ਵਧੀਆ ਨਿਕਲ ਜਾਂਦਾ ਨਾਂ।
ਹਾਂ ਹਾਂ, ਰਿਏਲਟੀ ਸੋ਼ਅ ਅੱਛੇ ਲੱਗਦੇ ਨੇਂ ਔਰ ਵੀ ਉਹਦੇ ਕਾਫੀ ਇੰਟਰਸਟਿੰਗ ਹੁੰਦੇ ਨੇਂ ਘੜਣਟ ਆਉਂ ਅਰ ਤੁਸੀਂ ਉਹ ਨੂੰ ਜਾਣਦੇ ਉਹ ਨੂੰ ਜਾਣਦੇ ਹੋ, ਉਹਨਾਂ ਨੂੰ ਹੋਰ ਮਸਤ ਲੱਗਦਾ ਦੇਖਣਾ।
ਹਾਂ ਉਹ ਤੇ ਹੈ ਈ ਐ, ਬਿਲਕੁਲ ਸਹੀ ਗੱਲ ਐ ਤੇ, ਹੋਰ ਸੁ ਣਾਓ ਜੀ ਕੀ ਮਤਲਬ ਕੀ ਕੁੱਝ ਖਾਇਆ ਅੱਜ ਕੀ ਕੁੱਛ ਖਾਇਆ ਸੀ। ਕੀ ਕੁਛ ਖਾਇਆ ਸਵੇਰੇ? ਅੱਛਾ ਜੀ।
ਹਾਂਜੀ ਸ਼ੋਲੇ ਭਠੁਰੇ ਮੌਸਮ ਅੱਛਾ ਸੀ ਨਾਂ, ਇਸ ਕਰਕੇ।
ਘਰ ਹੀ ਬਣਾ ਤੇ ਬਰਸਾਤ ਬਰਸੂਤ ਆਈ ਕਿ ਤੁਹਾਡੇ ਕੋਲ। ਬਰਸਾਤ ਆਈ ਸੀ ਤੁਹਾਡੇ? ਅਰੇ ਸਾਡੇ ਇੱਧਰ ਤਾਂ ਬਹੁਤ ਗਰਮੀ ਸੀ। ਅੱਜ ਬਹੁਤ ਜ਼ਿਆਦਾ ਗਰਮੀ ਸੀ, ਕੱਲ ਆਈ ਸੀ ਬਰਸਾਤ ਇੱਕੋ ਘੰਟੇ ਅੱਜ ਤਾਂ ਧੁੱਪ ਨਿਕਲ ਗਈ ਇੰਨੀ ਗਰਮੀ ਹੋ ਗਈ ਬਸ ਮੰਨ ਲਓ ਕਿ ਅਸੀਂ ਚੱਲ ਰਿਹਾ ਪਤਾ ਮੈਨੂੰ ਲੱਗ ਰਿਆ ਤੇ ਏ ਸੀ ਚੱਲ ਰਿਹਾ ਕਿ ਨਈਂ।
ਬਰਸਾਤ ਨੀਂ ਆਈ ਸੀ ਮਤਲਬ ਠੰਡਾ ਮੌਸਮ ਸੀ। ਮਤਲਬ ਸਵੇਰੇ ਤੇ ਬੱਦਲ ਸੀ ਉਸ ਤੋਂ ਬਾਅਦ ਬਦਲ ਇਕ ਦਮ ਕਲੀਅਰ ਹੋ ਗਏ ਫਿਰ ਧੁੱਪ ਨਿਕਲ ਆਈ ਲੇਕਿਨ ਠੰਡਾ ਮੌਸਮ ਹੀ ਸੀ ਵੈਸੇ ਤੇ ਇਤਨਾਂ ਦੇ ਇਨਾਂ ਕੰਮ ਤੇ ਹੋ ਜਾਂਦਾ ਸਵੇਰੇ-ਸਵੇਰੇ ਬਣਾ ਲਏ ਸੀ ਨਾਂ ਜ਼ਿਆਦਾ ਟਾਈਮ ਦਾ ਵੇਟ ਨਹੀਂ ਕੀਤਾ।
ਅੱਛਾ ਅੱਛਾ, ਸਵੇਰੇ-ਸਵੇਰੇ ਵੇਲੇ ਹੋ ਗਏ ਹੈਂ, ਇੱਕ ਵਾਰੀ ਬਣਾ ਕੇ ਠੰਡੇ ਠੁੰਡੇ ਖਾ ਲਏ ਮਤਲਬ
ਨਈਂ, ਨਈਂ ਐਸੇ ਮੈਂ ਮੇਰਾ ਜੈਸੇ ਮੈਂਨੇ ਛੋਲੇ ਪਹਿਲੀ ਬਣਾ ਕੇ ਰੱਖ ਲਏ ਸੀ ਨਾ ਦਸ ਵਜੇ ਤੱਕ ਛੋਲੇ ਵੋਲੇ ਸਭ ਰੈਡੀ ਹੋ ਗਏ ਹਾਂ, ਉਸੇ ਟਾਈਮ ਮਨਾਉਲ ਕਿੰਨੀ ਦੇਰੀ ਲੱਗਦੀ ਐ ਫਿਰ ਜਦੀ ਬਨਾਵ ਨਾ ਕਿਤਨੇਂਈਂ ਬੰਦੇ ਏਂ, ਮਤਲਬ ਅਸੀਂ ਜੈਸੇ ਤਿੰਨ ਚਾਰ ਲੋਕੀ ਬਸ ਉਹਨਾਂ ਦਾ ਖਾਣਾ ਬਣਾਣਾ ਹੁੰਦਾ ਵਾ, ਮੇਰਾ, ਮੇਰੇ ਹਸਬੈਂਡ ਦਾ। ਔਰ ਇੱਕ ਅੱਧਾ ਬੰਦੈ ਐਕਸਟਰਾ ਬਨਾ ਕੇ ਰੱਖ ਦਿੰਦਾ ਖਾਨਾ ਤਾਂ। ਖਾਲਦਾ ਬ
ਹਾਂ ਹਾਂ ਸਹੀ ਗੱਲ ਐ। ਕੋਈ ਆਵੇ ਜਾਵੇ ਉੱਪਰੋਂ ਜੇ ਕੋਈ ਆ ਜਾਵੇ ਉੱਪਰੋਂ, ਭੁੱਖਾ ਮਾਰਦੋਗੇ ਉਹਨੂੰ
ਨਈ, ਨਈ, ਗਰਮ ਬਣਾ ਦਿਣੇ ਆਂ ਫਿਰ ਇਹਦੇ ਭੁੱਖਾ ਥੋੜ੍ਹੀ ਮਾਰੀ ਦਾ ਹੁੰਦਾ ਗਰਮ ਬਣਾ ਦਿੰਣੇ ਆਂ ਫੇਰ ਮਤਲਬ ਮੈਂ ਇੰਤਨੇਂ ਕਵਾ
ਮੈਂ ਕਿਹਾ ਬਾਈ ਚਾਂਸ ਮੈਂ ਆ ਜਾ ਤੁਹਾਡੇ ਘਰ ਮੈਂਨੂੰ ਭੁੱਖਾ ਮਾਰ ਦੋਗੇ ਤੁਸੀਂ।
ਨਈਂ ਨਈਂ ਨਈਂ, ਭੁੱਖਾ ਨੀਂ ਮਾਰਦੇ ਮੈਂ ਕੁਆਂਟਿਟੀ ਨਾਂ ਲੈਦੇ ਮਤਲਬ ਖਾਣਾ ਵੇਸਟ ਨਾ ਹੋਏ ਮੈਂ ਲੈ ਕੇ ਚੱਲਣੀ ਆ ਕਿ ਕੁਛ ਵੇਸਟ ਨਾ ਹੋਏ। ਮੇਰਾ ਐਸ ਨਾਂ ਕੁਛ ਵੇਸਟ ਨਹੀਂ ਹੋਣਾ ਚਾਹੀਦਾ ਜਿੱ ਖਾਣਾ ਉਤਨਾ ਹੀ ਬਣਾਉਂਦੀ ਹਾਂ ਮੈਂ ਅਗਰ ਕੁਛ ਬਚ ਜਾਂਦਾ ਨਾਂ ਹਾਂ ਬਚ ਜਾਂਦਾ ਤੇ ਮੈਂ ਉਹਨੂੰ ਖਾ ਲੈਂਣੀ ਆਂ ਮਤਲਬ ਵੇਸਟ ਨਈਂ ਹੋਣ ਦਿੰਦੀ।
ਅੱਛਾ ਜੇ ਨਾਂ ਭੁੱਖ ਹੋਵੇ ਤਾਂ ਵੀ ਖਾ ਲੈਂਦੇ ਔ।
ਨੀ ਜੇ ਕਰ ਭੁੱਖ, ਨ ਜੇ ਭੁੱਖ ਲਗਦੀ ਫਿਰ ਖਾ ਲੈ ਕੇ ਅਗਰ ਮੈਂ ਦੁਪੈਰੇ ਕੁਛ ਬਨਾਇਐ, ਤੇ ਮੈਨੂੰ ਭੁੱਖ ਨੀ ਤੇ ਰਾਤੀ ਖਾਲਾਂਗੀ ਮਤਲਬ ਵੇਸਟ ਨਹੀਂ ਹੋਨ ਜਾਨ ਦਾਂਗੀ, ਬਨਾਵਾਂਗੀ ਉਤਨੀ ਕੁਆਂਟਿਟੀ, ਜਿਤਨੀ ਲੱਗ ਜਾਏ, ਵੇਸਟ ਨੀ ਹੋਨ ਦਿੰਦੀ।
ਸਹੀ ਹੈ ਸਹੀ ਹੈ ਸਹੀ ਸਹੀ ਸਹੀ ਜੀ ਹਸਬੈਂਡ ਕੀ ਕਰ ਹਸਬੈਂਡ ਕੀ ਕਰਦਾ ਤੁਹਾਡੇ?
ਮੇਰੇ ਹਸਬੈਂਦ ਕੰਮ ਕਰਦੇ ਨੇ।
ਉਹੀ ਤਾਂ ਕਹਿ ਰੇਆਂ ਕੀ ਕੰਮ ਕਰਦੇਨ, ਜੋਬ ਜੂਬ ਕਰਦੇਨ ਕੋਈ ਸਰਕਾਰੀ?
ਨਈਂ ਸਰਕਾਰੀ ਜੋਬ ਨਈਂ ਕਰਦੇ, ਪ੍ਰਾਈਵੇਟ ਜੋਬ ਕਰਦੇ ਨੇ, ਹਾਂਜੀ।
ਚਲੋ ਵਧੀਆ।
ਹਾਂ ਵਧੀਆ।
ਮੈਂ ਕਿਆ ਠੀਕ ਐ।
ਹੋਰ ਤੁਸੀ ਦੱਸੋ ਤੁਸੀ ਕਿਹੜੀ ਜੌਬ ਕਰਦੇ ਓ?
ਮੈਂ ਤਾਂ ਫਰੀ ਹੈਗਾ ਜੀ, ਫਾਈਨੈਂਸ ਦਾ ਕੰਮ ਹੈਗਾ ਆਪਣਾ ਛੋਟਾ ਜਿਹਾ।
ਅੱਛਾ, ਅੱਛਾ, ਫਾਈਨਸ। ਠੀਕ ਐ ਵਧੀਆ।
ਹਾਂਜੀ, ਹਾਂਜੀ ਆਪਣੇ ਆਪ ਤੋਂ ਵੀ ਬ ਵੈਹਲੇ ਬੈਠੇ
ਠੀਕ ਐ ਛੋਟਾ ਮੋਟਾ ਕੰਮ ਥੋੜੀ ਐ, ਵਧੀਆ ਕੰਮ ਐ।
ਨਈਂ ਛੋਟਾ ਜਿਈ ਕੰਮ ਹੈਗਾ, ਕਿੱਥੇ ਇੰਨਾ ਵੱਡਾ ਕੰਮ ਨੀਂ ਹੈਗਾ।
ਤੇ ਛੋਟਾ ਛੋਟਾ ਤੇ ਸਮੌਲ ਬਿਜਨਸ ਹੀ ਵੱਡੇ ਬੰਦੇ ਨੇ, ਲਾਈਕ ਸਟਾਰਟਿੰਗ ਤਾਂ ਸਮੌਲ ਤੋਂ ਹੀ ਕੀਤੀ ਜਾਂਦੀ ਹੈ, ਹਨਾ।
ਉਹ ਤਾਂ ਹੈਗੇ ਆ, ਉਹ ਤਾਂ ਗੱਲ ਸਈ ਐ ਤੁਵਾਡੀ।
ਹਾਂਜੀ, ਹੋਰ ਤੁਸੀਂ ਕੀ ਖਾਧਾ ਸੀ ਵੈਸੇ ਅੱਜ ਤੁਹਾਡੇ ਘਰ ਕੀ ਬਨਿਆ ਸੀ ਅੱਜ?
ਅਸੀਂ, ਮੈਂ ਸਵੇਰੇ ਘਰ ਤੋਂ ਨਿਕਲ ਗਿਆ ਸੀ ਜੀ, ਸਾਢੇ ਸੱਤ ਵਜੇ ਮੈਂ ਘਰੋਂ ਨਿਕਲ ਗਿਆ ਸੀ।
ਫਿਰ ਮੈਂ ਦਸ ਵਜੇ ਚਲਾ ਗਿਆ ਦੁਬਾਰਾ, ਨਸ਼ ਹਾਂਜੀ ਹਾਂਜੀ ਫਿਰ ਮੈਂ ਦਸ ਵਜੇ ਚਲਾ ਗਿਆ ਨਾਸ਼ਤਾ ਲੈਣ। ਨਾਸ਼ਤੇ ਚ ਮਿਲੇ ਸੀ, ਅਰਬੀ ਖਾਨ ਨੂੰ ਮਿਲੇ ਸੀ, ਜਿਹੜੀ ਪਸੰਦ ਹੀ ਨੀਂ ਹੈਗੀ।
ਨਈਂ ਅਰਬੀ ਤਾਂ ਅੱਛੀ ਲੱਗਦੀ ਐ।
ਫਿਰ, ਫੇਰ ਕਿਸੇ ਤਰੀਕੇ ਇੱਕ ਅੱਧੀ ਰੋਟੀ ਖਾ ਲਈ, ਮੈਂ ਕਿਹਾ ਚਲੋ ਫੇਰ ਦੁਪਹਿਰ ਚਲੇ ਗਏ ਬਜਾਰ ਮੈਂ ਕ ਬਜਾਰ ਚਲੇ ਗਏ, ਕੁਲਚੇ ਛੋਲੇ ਖਾ ਕੇ ਆਗੇ। ਅੰਮ੍ਰਿਤਸਰੀ ਕੁਲਚੇ ਖਾੱਦੇ, ਫਿਰ ਮੈਂ ਉਸ ਤੋਂ ਬਾਅਦ ਕੁਛ ਨੀਂ ਖਾਇਆ।
ਅਰਬੀ ਤੇ ਮੈਨੂੰ ਅੱਛੀ ਲੱਗਦੀ ਏ ਮਤਲਬ, ਬਸ, ਆਪਨੇ ਹਾਂ, ਮਨਪਸੰਦ ਐਸੇ ਫੇਵਰੇਟ ਨਈਂ ਐਂ। ਪਰ ਖਾ ਲੈਂਨੀ ਆਂ ਮਤਲਬ ਅੱਛੀ ਲਗਦੀ ਏ, ਮਤਲਬ ਲਿਟ ਪਿੱਟ ਅੱਛੀ ਲਗਦੀ ਏ, ਠੀਕ
ਵੈਸੇ ਫੇਵਰੇਟ ਕੀ ਹੈਗਾ ਤੁਵਾਡਾ?
ਮੇਰਾ ਫੇਵਰੇਟ ਸਬਜੀ, ਪੁੱਛੋ ਤੇ, ਅੰ, ਉਹ ਕਰੇਲੇ। ਜੋ ਮੈਂ ਕਦੀ ਕਦੀ ਖਾ ਲੈਂਨੀ ਆਂ।
ਤੁਹਾਡੇ ਫੇਵਰੇਟ ਪੁੱਛ ਰਿਹਾ, ਕਰੇਲੇ ਤੇ ਸਾਰੇ ਕਰੇਲੇ ਖਾ ਲੈਂਦੇ ਨੇ।
ਕਰੇਲੇ ਤੇ ਕਟਹਲ ਕਟਹਲ ਖਾ ਸਕਦੇ ਆ, ਕਟਹਲ ਬਹੁਤ ਟੇਸਟੀ ਬਣਦਾ, ਕਟਹਲ ਤੇ ਮੰਨ ਲਉ ਹਾਂ।
ਉਹ ਤੇ ਵਾਕਿਆ, ਉਹ ਤੇ ਮੇਰਾ ਵੀ ਫੇਵਰੇਟ ਹੈਗਾ ਜੇ।
ਹਾਂ ਉਹ ਬਹੁਤ ਟੇਸਟੀ ਬਣਦਾ ਏ।
ਹਾਂਜੀ ਹਾਂਜੀ ਉਹ ਤਾਂ ਮੇਰਾ ਫੇਟ ਹੈਗਾ। ਅਗਰ ਮੈਂ ਦੋ ਰੋਟੀ ਖਾਣੀ ਤੇ, ਮੈਂ ਚਾਰ ਖਾ ਜਾਂਨਾਂ ਜਦੋਂ
ਹਾਂ ਹਾਂ, ਕਠਹਲ ਐਸ ਮੇਰਾ ਵੀ ਐਸੇ ਈ ਕਠਹਲ ਨਾਲ, ਅਗਰ ਮੈਂ ਦੋ ਖਾਨੇ ਤਾਂ ਮੈਂ ਚਾਰ ਖਾ ਲਾਂਗੀ ਅਰਾਮ ਨਾਲ ਕਟਹਲ ਬਹੁਤ ਟੇਸਟੀ ਬਨਦੈ। ਅਗਰ ਦਾਲ 'ਚ' ਬੋਲਾ ਤਾਂ ਦਾਲ 'ਚ' ਫੇਵਰਟ ਦਾਲ ਏ ਫੇਵਰੇਟ, ਮਾਂਹ ਛੋਲਿਆਂ ਦੀ।
ਹਾਂਜੀ।
ਉਹ ਤਾਂ ਬਹੁਤ ਟੇਸਟੀ ਬਨਦੀ ਦਾਲ ਮਾਂਹ ਛੋਲਿਆਂ ਦੀ।
ਹੂੰ, ਸਹੀ ਗੱਲ ਐ।
ਬਾਕੀ ਕੜੀ ਚਾਵਲ ਰਾਜਮਾਂਹ ਚਾਵਲ ਤੇ ਐਵਰੇਜ ਨੇ, ਏ ਤੇ ਕਦੇ ਵੀ ਖਾ ਸਕਦੇ ਓ।
ਦਿਨ ਚੜ੍ਹਿਆ ਜਿਸ ਟਾਈਮ ਮਰਜ਼ੀ, ਰੋਟੀ ਖਾਨ ਤੋਂ ਬਾਅਦ ਵੀ ਖਾਈ ਜਾਂਦੇ ਨੇ, ਉਹ ਤੇ। ਉਹਨਾਂ ਦੀ ਤੇ ਰੀਸ ਨੀ ਹੈਗੀ ਜੀ, ਕੜੀ ਚਾਵਲ।
ਕੜੀ ਚਾਵਲ ਹੋ ਗਏ, ਰਾਜਮਾਂਹ ਚਾਵਲ ਹੋ ਗਏ, ਛੋਲੇ ਚਾਵਲ ਫਿਰ ਵੀ ਘੱਟ ਸਵਾਦ ਲੱਗਦੇ ਨੇ ਬਟ
ਨਾ ਨਾ ਕੜੀ ਚਾਲ ਕੜੀ ਚਵਲ ਸਿਰਫ਼ ਕੜੀ ਚਾਵਲ ਓਨਲੀ ਕੜੀ ਚਾਵਲ
ਅਸੀਂ ਕੱਲ ਬਣਾਏ ਸੀ ਕੜੀ ਚਾਵਲ ਨਹੀਂ ਬਣਾਇਏ ਸੀ ਐਕਚੁਲੀ ਕੱਲ ਕੜੀ ਚਾਵਲ
ਅੱਛਾ ਕੀ ਬਣਾਈ ਸੀ ਹੈਂ ਸ਼ਾਇਦ ਅਸੀਂ ਕੱਲ੍ਹ ਖਾ ਕੇ ਆਏ ਸੀ ਬਾਜ਼ਾਰ ਤੋਂ ਬਜ਼ਾਰ ਤੋਂ ਖਾ ਗਿਆ ਸੀ ਅ ਕੱਲ ਖਾ ਗਿਆ ਸੀ ਬਾਜ਼ਾਰ ਤੋਂ
ਮੈਂ ਬਜ਼ਾਰ ਤੋਂ ਨਾ ਬਹੁਤ ਘੱਟ ਬਹੁਤ ਘੱਟ ਮੰਗਉਂਦੇ ਤੇ ਮੋਮੋਸ ਵਗੈਰਾ ਅਸੀਂਖਾਣੇ ਹੁੰਦੇ ਤਾਂ ਉਹ ਉਸਦੇ ਘਰ ਬਣਾ ਲੈਂਦੇ ਹਾਂ
ਸਹੀ ਹੈ ਕਾਰਰ ਹੀ ਬਣਾਇਆ ਬਣਾਣਾ ਠੀਕ ਹੈ ਫਾਸਟੂਡ ਬਾਜ਼ਾਰ ਦਾ ਤੇ ਬੜਾ ਗੰਦ ਹੈਗਾ ਪਤਾ ਨੀ ਕਦੋਂ ਕਦੋਂ ਦਾ ਤੇਲ ਹੁੰਦਾ ਗੰਦਾ ਬੰਦਾ ਤੇਲ ਬਸ ਉਹ ਹਾਲਾਤ ਖ਼ਰਾਬ ਕਰਦਾ ਬੰਦੇ ਦੇ
ਘਰ ਦਾ ਜੋ ਹੁੰਦਾ ਨਾ ਬਹੁਤ ਫਰੈਸ਼ ਵੀ ਲੱਗਦਾ ਹੈ
ਹਾਂ ਹਾਂ ਘਰ ਦਾ ਤੇ ਫਰੈਸ਼ ਹੈਗਾ ਉਹ ਪਤਾ ਨੀ ਕਦੋਂ ਦਾ ਤੇਲ ਚਲਾ ਰਹੇ ਨੇ ਬਿਮਾਰੀਆਂ
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਘਰ ਦਾ ਤੇ ਘਰ ਦਾ ਤਾਂ ਕੋਈ ਹੀਰਾਸ ਨਹੀਂ ਕਰ ਸਕਦਾ ਘਰ ਦਾ ਫੋਰ ਤਾਂ ਇੱਕਦਮ ਬੈਸਟ ਹੁੰਦਾ ਹੈ ਉਹ ਵੀ ਪੂਰਾ ਹਾਈਜੀਨ ਤਰੀਕੇ ਨਾਲ ਬਣਾਇਆ ਇਕ ਦਮ ਕਲੀਅਰ ਫੂਡ
ਸਹੀ ਗੱਲ ਐ ਜੀ।
ਕਰਦਾ ਮੋਮੋਸ ਅਸੀਂ ਘਰ ਬਣਾ ਲੈਂਦੇ ਆ, ਸਪਰਿੰਗ ਰੋਲ ਵੀ ਮੈਂ ਘਰ ਬਣਾ ਲੈਂਦੀ ਆ। ਪੀਜ਼ਾ ਟਰਾਈ ਨੀ ਕੀਤਾ, ਨਹੀਂ ਟ੍ਰੇਨਿੰਗ ਨਹੀਂ ਐ। ਮੈਨੂੰ ਮੈਨੂੰ ਆਪਣੇ ਆਪ ਆ ਜਾਂਦਾ, ਮੈਂ ਐਸਾ ਕੋਈ ਯੂਟੂਬ ਟਰਾਈ ਨਹੀਂ ਕਰਦੀ, ਮੈਨੂੰ ਖੁਦ ਦਾ ਖੁਦ ਹੀ ਆ ਜਾਂਦਾ। ਬਾਕੀ ਐਤਵਾਰ ਮੈਂ ਸਭ, ਹਾਂ। ਨਹੀਂ ਐਕਪੀਰੀਅਸ ਐਕਸਪੀਰੀਅਸ ਨਹੀਂ ਹੈ ਮੈਨ ਮਲਬ ਵਿਆਹ ਪਹਿਲੇ ਮੈਨੂੰ ਕੁੱਛ ਬਣਾ ਨੀ ਆਉਂਦਾ ਸੀ ਇੱਕ ਗੋਲ ਰੋਟੀ ਬਣਾਉਣੀ ਵੀ ਨੀ ਆਉਂਦੀ ਸੀ ਫੇਰ ਵਿਆਹ ਤੋਂ ਬਾਅਦ ਸਭ ਕੁਝ ਕਰਾਉਣਾ ਖੁਦ ਬਖੁਦ ਹੀ ਮੇਰੇ ਵਿਆਹ ਨੂੰ ਦੋ ਸਾਲ
ਅੱਛਾ ਦੋ ਸਾਲ ਜਿੰਨਾ ਕੁਛ ਸਿੱਖ ਤੁਸੀਂ
ਔਰ ਸਭ ਕੁਛ
ਅੱਛਾ ਜੀ
ਸਭ ਕੁਛ ਬਣਾ ਲੈਂਦੀ ਹਾਂ ਮੈਂ ਸਭ ਕੁਛ ਬਰਿਆਨੀ ਵੀ ਔਰ ਮਤਲਬ ਐਵਰੀਥਿੰਗ ਸਭ ਕੁਛ
ਬਰਿਆਾਨੀ ਮਤਲਬ ਵੈਜ ਬਰਿਆਨੀ ਜਾਂ ਨੋਨ ਵੈਜ
ਨੋਨਵੈਜ ਦੋਨੂੰ ਬਣਾ ਲਦੀ ਆ ਪਰ ਮੈਂ ਨੋਨ ਵੈਜ ਖਾਂਦੀ ਚਿਕਨ ਵਗੈਰਾ ਮੈਂ ਨਹੀਂ ਮੈਂ ਚਿਕਨ ਵਗੈਰਾ ਖਾਂਦੀ ਰ ਮੈਨੂੰ ਬਣਾ ਸਕਦੀ ਹਾਂ ਲਗਭਰਾ ਲੱਗ ਨਾ ਕਿ ਬਣਾਉਣੀ ਹੈ
ਦੇਓ ਜਾਂ ਬਣਾਈਏ ਕਦੇ
ਨਹੀਂ ਨਹੀਂ ਬਣਾ ਸਕਦੀ ਆ ਮੈਂ ਮੈਨੂੰ ਇੰਨਾ ਵਿਸ਼ਵਾਸ ਹੈ ਆਪਣੇ ਆਪ ਤੇ ਬਿਲਕੁਲ ਨੂੰ ਬਣਾ ਸਕਣੀ ਹ
ਵਿਸ਼ਵਾਸ ਤੇ ਦੁਨੀਆਂ ਕਾਇਮ ਹੈ
ਆ ਉਹਸੀ ਕਲਾ ਬਣਾਉਦੇ ਕੋਈ ਕਿਸੇ ਨਾਰ ਮੇਰਾ ਮਤਲਬ ਕਿਸੇ ਕਿਸੇ ਮੇਰੇ ਮਤਲਬ ਜੋ ਬੰਦਾ ਮੇਰਾ ਫੇਵ ਅਗਰ ਖਾਨੀ ਹੈੇ ਨੇ ਤਾਂ ਕਿ ਬਾਨੀ ਹੈੈਂ ਬਣਾ ਠੀ ਤੇਰੇ ਵਸ ਸੈਨਾਨੀਆਂ ਬਣਾ ਦਿੰ ਹ ਆ ਐੇ ਵ ਵਾਲਾ ਨਹੀਂ-ਨਹੀਂ। ਨਹੀਂ-ਨਹੀਂ ਵੈਸੇ ਮੈਂ ਕਹਿਰੀ ਸੀ ਕੋਈ ਬੰਦਾ ਫੇਵਰੇਟ ਹੈ ਖਾਣੀੂੰ ਬਣਾਦੇ- ਬਣਾਦੇ
ਨਹੀਂ ਤੁਸੀਂ ਬੋਲਿਆ ਨਾ ਹੁਣੇ ਤੇਰੇ ਵਾਸਤੇ ਬਣਾਉਣੀ ਬੁ ਦਿੰਦਾ ਮੈਂ ਸੋਚ ਮਨੂੰਹਿ ਰਹੇ ਤੁਸੀਂ ਤੇਰੇ ਸਤੇ ਬਣਾਉਣੀ ਹੈ
ਨਹੀਂ ਮੈਂ ਮੈਨੂੰ ਦੱਸ ਰਹੀ ਸੀ ਨਾ ਕਿ ਜੇ ਕੋਈ ਬੰਦਾ ਫੇ ਹੋ ਗਿਆ ਹ ਮੇਰੇ ਵਾਸਤੇ ਬਣਾ ਦੇਵਾਂ ਹਾਂ ਜ ਤੇਰੇ ਵਾਸਤੇ ਤਾਂ ਬਵਾਂਗੇ ਲਾਈਕ ਐਸਾ ਵਾ ਮੈਂ ਖਾਂਦਾ ਉਹਦੇ ਚ ਵੀ ਖਾਂਦੇ ਨੀ ਆ ਪਰੇ ਕੋਈ ਬੰਦਾ ਆਪਣਾ ਹੁੰਦਾ ਨਾ ਪਰਸਨਲ ਫੇਵਰੇਟ ਹੁੰਦਾ ਤੁਸੀ ਬਣਾ ਦਦੇ ਹੋ ਉਹਦੇ ਵਾਸਤੇਕਸ ਵਾ ਫਰੈਂਡ ਹੋ ਗ ਫੈਮਲੀ ਮੈਂਬਰ ਹੋ ਐ ਕਰਦਾ ਵੈਸੇ ਮੈਂ ਖਾਂਦੀ ਨ ਮੈਂ ਬਣਾਉਂਦੀ ਵੀ ਨ ਕਿਸੇ ਵਾਸਤੇ ਬਟ ਜੋ ਬੰਦਾ ਮੇਰਾ ਫੇਵਰੇਟ ਉਹਨਾਂ ਵਾਸ ਕਰਿੰਦੀ ਆ ਇ ਆਪਨਾ ਕੰਮ
ਦੇਖ ਲਓ ਟਾਈਮ ਕਰਦੇ ਕਰਦੇ ਟਾਈਮ ਦਾ ਪਤਾ ਵੀ ਨੀ ਲੱਗਿਆ ਸਾਢੇ ਦਸ ਮਿੰਟ ਹੋ ਗਏ
ਚਲੋ, ਚਲੋ, ਠੀਕ ਹੈ ਦ
ਕਦਲੋ ਦੁਬਾਰਾ ਕਰਲੋ, ਹਾਂਜੀ ਕੱਟ ਕੇ ਦੁਬਾਰਾ
ਹਾਂਜੀ ਸਾ